ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਹੈਲੋ
ਹੈਲੋ
ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ
ਕੀ ਹਾਲ ਹੈ ਜੀ
ਆਵਾਜ਼ ਆ ਰਹੀ ਹੈਲੋ
ਹੈਲੋ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਮੈਂ ਕਹਿ ਰਹੀ ਮੇਰੀ ਆਵਾਜ਼ ਠੀਕ ਆ ਰਹੀ ਹੈ।
ਹਾਂਜੀ
ਮੇਰੀ ਆਵਾਜ਼ ਨਹੀਂ ਆ ਰਹੀ ਤੁਹਾਨੂੰ
ਆ ਰਹੀ ਆ ਰਹੀ ਥੋੜੀ ਮਤਲਬ ਗੂੰਜ ਰਹੀ ਹੈ ਆਵਾਜ਼
ਅੱਛਾ ਪਤਾ ਨੀ
ਹਾਂਜੀ ਹੋਰ ਸੁਣਾਓ
ਵਧੀਆ ਤੁਸੀਂ ਸੁਣਾਓ ਕਿਵੇਂ ਹੋ
ਮੈਂ ਵਧੀਆ ਤੁਸੀਂ ਸੁਣਾਓ
ਬਸ ਵਧੀਆ ਵਧੀਆ ਵਧੀਆ ਠੀਕ ਠਾਕ ਮੈਂ ਨਾ ਬੈਠੀ ਸੀ ਮੇਰਾ ਨਾਲ ਥੋੜਾ ਸਾਰਾ ਪੱਚ ਥੋੜਾ ਦਿਨ ਸਵੇਰੇ ਥੱਕੀ ਹੁੰਦੀ ਮੈਂ ਸੀ ਤੇ ਹਾਂਜੀ ਲੇਟੀ ਹੋਈ ਸੀ ਸਿਰ ਨਾ ਉਹ ਗਰਮੀ ਕਰਕੇ ਪਤਾ ਨਹੀਂ ਸਿਰ ਧੋ ਲਿਆ ਸੀ ਮੈਂ
ਹਾਂਜੀ ਹਾਂਜੀ ਹੋ ਜਾਂਦਾ ਗਰਮੀ ਨਾਲ ਹੋ ਜਾਂਦਾ
ਹਾਂਜੀ ਤੇ ਪਤਾ ਨੀ ਸ਼ਾਇਦ ਸੋਰੀ ਨਹੀਂ ਇੱਕ ਦੋ ਦਿਨ ਤੇ ਨੀਂਦ ਨਹੀਂ ਪੂਰੀ ਨਹੀਂ ਹੋਈ ਪਤਾ ਉਹਦੇ ਕਰਕੇ ਐਵੇਂ ਲੱਗ ਰਿਹਾ ਸੀ। ਸਿਰ ਚਕਰਾ ਗਿਆ
ਹਾਂਜੀ ਗਰਮੀ ਨਾਲ ਵੀ ਹੋ ਜਾਂਦਾ ਨੀਂਦ ਨਾ ਪੂਰੀ ਹੋਵੇ ਤਾਂ ਵੀ ਹੋ ਜਾਂਦਾ
ਹੂ,,,
ਕਈ ਕਾਰਨ ਹੁੰਦੇ ਹੈ ਮਤਲਬ ਸਿਰ ਪੀੜ ਦੇ
ਹੂ,,,
ਬਹੁਤ ਹੋ ਰਹੀ ਹੈ ਨਾ ਇਸ ਸਾਲ ਗਰਮੀ ਦਾ ਬਹੁਤ ਜ਼ਿਆਦਾ ਅਹ ਧੁੱਪ ਵੀ ਬਹੁਤ ਤੇਜ਼ ਏ ਇਕਦਮ ਸਰੀਰ ਨੂੰ ਖਾਂਦੀ ਹੀ ਏ ਧੁੱਪ
ਹਾਂਜੀ ਹਾਂ ਗਰਮੀ ਨਾ ਬਸ ਫਿਰ ਕਦੇ ਗਰਮੀ ਨਾ ਕਦੀ ਕਿਸੇ ਟਾਈਮ ਕਦੀ ਰਹਿਤੇ ਕਦੇ ਪਾਣੀ ਦੀ ਕਮੀਂ ਆ
ਹਾਂਜੀ ਹਾਂਜੀ ਜ਼ਿਆਦਾ ਟੈਸ਼ਨ ਲੈਣ ਲੈਣ ਨਾਲ ਵੀ ਸਿਰ ਪੀੜ ਹੁੰਦਾ ਏ ਨਾ
ਹਾਂ ਹਾਂ
ਉਹਦੇ ਨਾਲ ਵੀ ਸ ਸਿਰ ਦਰਦ ਹੁੰਦਾ ਹੈ।
ਹਾਂਜੀ ਹਾਂ ਬਿਲਕੁਲ ਟਾਈਮ ਵੀ ਘੱਟ ਹੋ ਮਰਜੀ ਹੋ ਜਾਏ ਕੰਮ ਨੀ ਹੁੰਦਾ
ਹਾਂਜੀ
ਹਾਂਜੀ ਹਾਂਜੀ
ਹੋਰ ਵੈਸੇ ਮੈਂ ਬੈਠੀ ਸੀ ਬੇਟੇ ਨੂੰ ਥੋੜਾ ਡਇੰਗ ਕਰਨਾ ਦੀ ਬੀ ਪੀ ਕੇ ਅੰਦਰ ਕਰਵ ਕਰਦੇ
ਅੱਛਾ ਜੀ।
ਚ ਚੱਲ
ਹੋਰ ਦੱਸੋ
ਵਧੀਆ ਸੀ ਤੁਸੀਂ ਆਪਣਾ ਕਿਸ ਤਰ੍ਹਾਂ ਟਾਇਮ ਕਰਦੇ ਹੋ ਟਾਈਮ ਮੈਨੇਜ ਕਿੱਦਾਂ ਕਰਦੇ ਹੋ?
ਟਾਈਮ ਸਵੇਰੇ ਉੱਠੀ ਦਾ ਹੈ।
ਹਮ
ਥੋੜਾ ਇਨਜ਼ ਬਿਜੀ ਹੋ ਜਾਂਦੀ ਲਾਈਫ ਇਕ ਮ ਇੱਕ ਮਿੰਟ ਰੁਕ ਨਾ
ਹਾਂਜੀ
ਹੋਰ ਦੱਸੋ
ਬਸ ਵਧੀਆ ਮੈਂ ਤਾਂ ਉਹੀ ਕਹਿੰਦੀ ਸੀ ਬੱਚਿਆਂ ਨੂੰ ਨਾ ਮੈਂ ਸਮਝਾ ਰਹੀ ਸੀ ਨਾ ਟਾਇਮ ਦਾ ਮਤਲਬ ਇਪੋਰਟੈਂਸ ਹੈ ਟਾਈਮ ਦਾ ਸਾਡੀ ਲਾਈਫ ਚ ਕੀ ਮੈਂ ਇਹਨਾਂ ਨੂੰ ਓਹੀ ਦੱਸ ਮੈਂ ਕਿਹਾ ਟਾਈਮ ਜਿੱਦਾਂ ਸਾਡੀ ਲਾਈਫ ਜ਼ਰੂਰੀ ਹੈ ਨਾ ਓਦਾਂ ਉਹ ਜ਼ਿੰਦਗੀ ਜੀਣੇ ਟਾਈਮ ਬਹੁਤ ਜ਼ਰੂਰੀ ਹੈ ਸਾਡਾ ਉਹਦਾ ਮਹਤਵ ਸਮਝਣਾ ਬੜਾ ਜ਼ਰੂਰੀ ਹੈ ਕਿਉਂਕਿ ਇੱਕ ਵਾਰੀ ਟਾਈਮ ਨਿਕਲ ਜਾਏ ਨਾ ਮੁੜ ਕੇ ਵਾਪਿਸ ਬਾਕੀ ਹੋਰ ਚੀਜ਼ਾਂ ਸਾਨੂੰ ਵਾਪਸ ਮਿਲ ਜਾਣਗੀਆਂ
ਹਾਂਜੀ ਹਾਂਜੀ ਇਹ ਗੱਲ ਤਾਂ ਬਿਲਕੁਲ ਸਹੀ ਕਹਿ ਰਹੇ ਓ
ਹਾਂਜੀ ਲੇਕਿਨ ਅਗਰ ਇੱਕ ਵਾਰੀ ਟਾਈਮ ਸਾਡਾ ਬੀਤ ਗਿਆ ਨਾ ਜਿਹੜਾ ਟਾਈਮ ਨਿਕਲ ਜਾਏ ਨਾ ਫੇਰ ਅਸੀਂ ਹੱਥ ਤੇ ਹੱਥ ਰੱਖੇ ਬੈਠ ਸਕਦੇ ਹੋ ਪਰ ਪਰਸੋਂ ਟਾਈਮ ਵਾਪਿਸ ਨਹੀਂ ਮਿਲਦਾ ਕਦੇ ਵੀ
ਹਾਂਜੀ।
ਕਰਕੇ ਮੈਂ ਇਹਨਾਂ ਨੂੰ ਇਹ ਦੱਸਦੀ ਹਾਂ ਕਿ ਮੈਂ ਕਿਹਾ ਟਾਈਮ ਨਾਲ ਆਪਣਾ ਹਰ ਇੱਕ ਚੀਜ਼ ਨਾਲ ਸਾਨੂੰ ਕਰਨੀਆਂ ਚਾਹੀਦੀਆਂ ਨੇ ਕਿ ਜਿਹੜਾ ਸਹੀ ਟਾਈਮ ਤੇ ਆਪਣੀ ਸਹੀ ਚੀਜ਼ਾਂ ਕਰ ਲੈ ਨਾ ਉਹੀ ਬੰਦਾ ਆਪਣੀ ਲਾਈਫ ਸਕਸੈਕਸ ਪਾ ਸਕਦਾ ਹੈ ਜੇਕਰ ਫਿਰ ਟਾਈਮ ਨਿਕਲ ਫਿਰ ਸਾਰਾ ਕੁਛ
ਹਾਂਜੀ ਅੱਜ ਕਲ ਤਾਂ ਵੈਸੇ ਵੀ ਟਾਈਮ ਦੀ ਬੜੀ ਸ਼ੋਰਟੇਜ ਹੈਗੀ ਹੈ। ਅ ਪੂਰਾ ਦੀ ਇੰਨਾ ਬੰਦਾ ਇੰਨਾ ਬਿਜ਼ੀ ਰਹਿੰਦਾ ਉਹਦੇ ਕੋਲ ਟਾਈਮ ਹੀ ਨਹੀਂ ਹੈ ਕਿਸੇ ਨਾਲ। ਕਿਸੇ ਨੂੰ ਫੋਨ ਕਰਨ ਦਾ ਕਿਸੇ ਨਾਲ ਗੱਲ ਕਰਨ ਦਾ ਕਿਸੇ ਨਾਲ ਬੈਠ। ਗੱਲ ਕਰਨ ਦਾ ਬਿਲਕੁਲਾਈਮ ਅੱ ਇ ਬਿਜ਼ੀ ਹੋ ਗਈ ਹੈ।
ਪਰ ਤੁਹਾਨੂੰ ਅੱਜ ਕੱਲ ਦੀ ਲਾਈਫ ਚ ਨਾ ਟਾਈਮ ਜ਼ਰੂਰ ਨਿਕਾਲਣਾ ਚਾਹੀਦਾ ਇੱਕ ਦੂਜੇ ਦੇ ਲਈ।
ਪਹਿਲੇਾਂ ਦਾ ਜੋ ਜ਼ਮਾਨਾ ਸੀ ਨਾ ਪੁਰਾਣੇ ਟਾਈਮ ਵਿੱਚ ਲੋਕਾਂ ਨੂੰ ਬਹੁਤ ਬਤ ਟਮ ਹੁੰਦਾ ਸੀ ਕਿਉਂਕਿ ਪ ਦੇ ਟਮ ਕੰਮ ਹੁੰਦੇ ਸੀ।
ਥੋੜ੍ਹੀ ਥੋੜ੍ਹੀ ਉੱਚੀ ਬੋਲ ਨਾ ਹਲਕੀ ਆ ਰਹੀ ਆਵਾਜ਼।
ਮੈਂ ਕਦੀ ਹ ਪਹਿਲੇ ਦੇ ਜ਼ਮਾਨੇ ਚ ਲੋਕਾਂ ਕੋਲ ਮੇ ਨਹੀਂੁੰਦਾ ਸੀ ਕਿਉਂਕਿ ਇਨੇ ਕੰਮ ਕਰਾਂ ਕੋ
ਹਾਂਜੀ ਬਿਲਕੁਲ ਸਹੀ ਕਿਹਾ
ਕਿਉਂਕਿ ਪਹਿਲੇ ਦੇ ਟਾਈਮ ਚ ਲੋਕ ਪੜ੍ਹੇ ਲਿਖੇ ਵੀ ਨਹੀਂ ਸੀ। ਤੇ ਉਹ ਕੋਈ ਬਿਜਨਸ ਜੋਬ ਤੇ ਇੰਨੀਆਂ ਹੁੰਦੀਆਂ ਨੀ ਸੀ ਲੋਕਾਂ ਕੋਲ ਕਿ ਉਹਨਾਂ ਦੇ ਆਪਣੇ ਕੰਮ ਹੁੰਦੇ। ਸੀ ਘਰਾਂ ਨੂੰ ਤੇ ਉਹ ਲੋਕ ਟਾਈਮ ਕੱਢ ਲੈਂਦੇ ਸੀ। ਪਰ ਹੁਣ ਅੱਜ ਕੱਲ ਦੀ ਫਾਸਟ ਲਾਈਫ ਹੈ। ਜੋਬ ਤੇ ਜ਼ਿਆਦਾ ਹੁੰਦਾ ਹੈ ਆਪਣੇ ਬਿਜਨ ਬੈਠੇ ਹੁੰਦੇ ਨੇ। ਬੱਚਿਆਂ ਬੱਚਿਆਂ ਦੀਆਂ ਪੜ੍ਹਾਈਆਂ ਇੰਨੀਆਂ ਜ਼ਿਆਦਾ ਟਫ ਹੋ ਗਈਆਂ। ਇਸ ਕਰਕੇ ਇਸ ਕਰਕੇ ਹੁਣ ਲੋਕਾਂ ਕੋਲ ਟਾਈਮ ਨਹੀਂ ਹੈਗਾ ਪਰ ਸਹੀ ਗੱਲ ਦੱਸਾਂ ਮੈਂ ਇਹ ਵੀ ਨਾ ਸਿਰਫ ਕਹਿ ਰਹੀ ਗਦਾਂ ਨੇ ਕਿ ਟਾਈਮ ਨੀ ਹੈਗਾ ਦੇਖੋ। ਚੌਵੀ ਦਿਨ ਦੇ ਚੌਵੀ ਘੰਟੇ ਹੁੰਦੇ ਨੇ ਉਹਹੀ ਪੁਰਾਣੇ ਜ਼ਮਾਨੇ ਚ ਵੀ ਚੌਵੀ ਹੋਈ ਸੀ ਤੇ ਹੁਣ ਵੀ ਚੌਵੀ ਨੇ ਕੋਈ ਐਸਾ ਵੀ ਹੈ ਨਹੀਂ ਕਿ ਘੰਟੇ ਘੱਟ ਹੋ ਗਏ ਨੇ।
ਹਾਂਜੀ,
ਟਾਈਮ ਤੇ ਨਾ ਹੀ ਹੈ ਬਸ ਅਸੀਂ ਲੋਕਾਂ ਨੇ ਹਾਂ ਉਹ ਇੱਕ ਉਹ ਬਣਾ ਲਿਆ ਵ। ਕਿ ਮਤਲਬ ਇੱਕ ਦੂਸਰੇ ਨੂੰ ਨਾ ਅਸੀਂ ਇੰਪੋਰਟੈਂਸ ਦੇਣੀ ਵਾਸ ਤੇ ਅਸੀਂ ਖਾਲੀ ਇੱਕ ਟੈਮ ਲਈਨ ਬਣਾਣੇ ਦੀ ਕਿ ਮੇਰੇ ਮੈਂ ਬਿਜੀ ਸੀ। ਸੀ ਮੇਰੇ ਕੋਲ ਟਾਈਮ ਨਹੀਂ ਸੀ ਮੇਰੇ ਕੋਲ ਟਾਈਮ ਨਹੀਂ ਸੀ ਜਦ ਸਭ ਤੋਂ ਜ਼ਿਆਦਾ ਵੇਸਟ ਟਾਈਮ ਹੋਣੀ ਕਰਦੇ ਆ ਲੋਕ ਫੋਨਾਂ ਦੇ ਵਿੱਚ ਟਾਈਮ ਵੇਸ ਕਰ ਲੈਂਦੇ।
ਹਾਂਜੀ ਇਹ ਤੇ ਬਿਲਕੁਲ ਸਹੀ ਹੈ ਸਭ ਤੋਂ ਜ਼ਿਆਦਾ ਟਾਈਮ ਤੇ। ਅੱਜ ਕੱਲ੍ਹ ਮੋਬਾਈਲ ਚ ਜ਼ਿਆਦਾ ਟਾਈਮ ਯੂਜ ਹੋ। ਕਿ ਅਸੀਂ ਕੁਛ ਵੀ ਦੇਖਣਾ। ਭਾਵੇਂ ਉਹ ਸੋਸ਼ਲ ਮੀਡੀਆ ਤੇ ਹੈ ਭਾਵੇਂ ਬੱਚਿਆਂ ਨੇ ਕੁਛ ਦੇਖਣਾ ਹੈ।
ਹੂੰ,
ਅੱਜ ਕੱਲ੍ਹ ਤਾਂ ਨਿੱਕੇ ਤਾਂ ਛੋਟੇ ਛੋਟੇ ਬੱਚੇ ਵੀ ਫੋਨਾਂ ਦਾ ਯੂਜ ਕਰਨ ਲੱਗ ਗਏ। ਪਹਿਲਾਂ ਹੁੰਦਾ ਸੀ ਕਿਸੇ ਕਿਸੇ ਕੋਲ ਫੋਨ ਹੁੰਦਾ ਸੀ। ਔਰ ਹੁੰਦੇ ਵੀ ਸੀ ਕੀਪੈਡ ਵਾਲੇ ਫੋਨ ਹੁੰਦੇ ਸੀ। ਜਿਹਦੇ ਤੇ ਸਿਰਫ ਅਸੀਂ ਗੱਲ ਕਰ ਸਕਦੇ ਹ ਛੋਟਾ ਜਿਹਾ ਮੈਸਲੀ। ਭੇਜਦਾ ਭੇਜ ਸਕਦੇ ਹੋ ਪਰ ਹੁਣ ਅੱਜ ਕੱਲ ਤਾਂ ਐਂਡਰਾੋਇਡ ਫੋਨ ਸਭ ਕੁਛ ਫੋਨਾਂ ਚ ਹੀ ਆ ਰਿਹਾ। ਰੀਲਾਂ ਵੇਖੋ, ਸਟੋਰੀਆਂ ਵੇਖੋ, ਮਤਲਬ ਕੁਛ ਵੀ ਦੇਖ ਤੇ ਫੋਨ, ਸਾਨੂੰ ਫੋਨ ਦੀ ਇੰਨੀ ਜ਼ਿਆਦਾ ਜ਼ਰੂਰਤ ਹੋ ਗਈ ਹੈ ਨਾ ਕਿ, ਅਸੀਂ ਸਭ ਕੁ ਦੇਖਣਾ ਫੋਨ ਚਾਹੀਦਾ ਸਾਨੂੰ
ਬਿਲਕੁਲ ਜੀ ਬਿਲਕੁਲ ਹ ਪੱਲੇ ਪੱਲੇ ਨੂੰੂ ਇੱਕ ਦੂਸਰੇ ਨਾਲ ਰਿਸ਼ ਨਾਲ ਮਹੀਨਾ ਪਸੰਦ ਕਰਦੇ ਸੀ ਉਹਡੀਕਦੇ ਕਿ ਬਈ ਕਦੋਂ ਟਾਈਮ ਆਏ ਜਦੋਂ ਅਸੀਂ ਇੱਕ ਦੂਸਰੇ ਦੇ ਘਰ ਜਾਈਏ, ਮਲੀਏ ਬੈਠ ਕੇ ਗੱਲਾਂ ਬਾਤਾਂ ਕਰੀਏ ਹੁਣ ਤਾਂ, ਫੋਨਾਂ ਵਿੱਚ ਹੀ ਇੱਕ, ਦੂਸਰੇ ਨੂੰ ਦੇਖ ਦੇਖ ਕੇ ਤੇ ਲੋਕ ਬਸ ਮਨ ਭਰੀ ਜਾਂਦੇ ਹੈ ਤੇ ਉਲਟਾ ਉਹ ਮਿਲਣ ਦਾ ਕਿਸੇ ਨੂੰ ਮਨ ਨਹੀਂ ਹੁੰਦਾ ਉਲਟਾ ਦੇਖ ਕੇ ਜੈਲਸ ਕਰਦੇ ਦੂਜੇ ਤੋਂ
ਬਿਲਕੁਲ ਜੀ
ਕਿਉਂਕਿ, ਉਹਦੇ ਨਾ ਪਹਿਲੇ ਫੋਨ ਨਹੀਂਸੀ ਹੁੰਦਾ ਤੇ ਮਿਲਣ ਦੇ ਚਾਹਅ ਹੁੰਦੇ ਸੀ ਤੇ ਹੁਣ ਸਾਰੇ ਇੱਕ ਦੂਸਰੇ ਨੂੰ ਸੋਸ਼ਲ ਮੀਡੀਆ ਤੇ ਹੀ ਵੇਖ -ਵੇਖ ਕੇ ਫੋਟੋਆਂ, ਵੀਡੀਓ, ਵੇਖ ਘ ਕੇ ਬਸ ਘਰੇ ਬੈਠੇ ਹੀ ਜੈਲਸੀ ਕਰਦੇ ਆ ਮਿਲਣਾ ਕੋਈ ਵੀ ਨੀ ਚਾਹੰਦਾ
ਹਾਂਜੀ ਹਾਂਜੀ, ਸਹੀ ਗੱਲ ਹੈ।
ਹੋ, ਬਸ ਉਹੀ ਟਾਈਮ ਦਾ ਵੀ ਐਵੇਂ ਬਣਦਾ ਹੀ ਲਗਾ ਕੀ ਟਾਈਮ ਨੀ ਹੈਗਾ ਬੀ।
ਟਾਈਮ ਸਾਰਿਆਂ ਕੋਲ ਹੁੰਦਾ ਲੇਕਿਨ ਮਸ ਤੇ ਇੱਕ ਦੂਸਰੇ ਦੀ ਇਪੋਰਟੈਂਸ ਘੱਟ
ਹਾਂਜੀ -ਹਾਂਜੀ ਐ ਤੇ ਹੈ ਕੁਛ ਫੋਨਾ ਨੇ ਘੱਟ ਕਰ ਦਿੱਤੀ ਹੈ।
ਹਮ ਉਹ ਉਹੀ ਉਹੀ ਮੈਂ ਕਿ ਟਾਈਮ ਤੇ ਹੈਗਾ ਫੋ ਨੂੰ ਹੀ ਲਾਗੇ ਨਾ ਲੋਕ।
ਹਾਂਜੀ, ਪਹਿਲਾਂ ਲੋਕੀ ਸਪੈਸ਼ਲ ਕਿਸੇ ਨੂੰ ਮਿਲਣ ਜਾਂਦੇ ਸੀ। ਹੁਣ, ਸਭ ਕੋਲ ਮੋਬਾਇਲ ਫੋਨ ਹੈਗੇ ਨੇ ਐਂਡਰੋਇਡ ਫੋਨ ਹੈਗੇ ਨੇ ਤੇ ਉਹ ਵੀਡੀਓ ਕਾਲ ਕਰਕੇ ਮਿਲ, ਮਿਲ ਲੈਂਦੇ ਨੇ ਤੇ ਇੰਨੀ ਜ਼ਿਆਦਾ ਉਹ ਜ਼ਰੂਰਤ ਨਹੀਂ ਲੱਗਦੀ, ਜਾਣ ਦੀ
ਕੋ ਨੀ। ਉਲਟਾ ਹੁਣ ਤਾਂ, ਦੇਖੋ ਮਤਲਬ ਘਰ ਅਗਰ ਘਰ ਚ ਚਾਰ ਜਾਂ ਪੰਜ ਬੰਦੇ ਨੇ ਨਾ ਤੇ ਸਾਰਿਆਂ ਨੂੰ ਆਪਣਾ ਫੋਨ ਹੈ ਤੇ, ਘਰ ਚ ਇੱਕ ਘਰ ਚ ਰਹਿੰਦੇ ਹੋਏ ਵੀ, ਇੱਕ ਦੂਸਰੇ ਨਾਲ ਗੱਲ ਨਹੀਂ ਕਰਦੇ ਕੋਲ ਬੈਠੇ ਹੁੰਦੇ ਆ ਆਪਸ ਆਪਣੇ ਆਪਣੇ ਫੋਨਾਂ ਵਿੱਚ ਲਗੇ ਹੁੰਦੇ ਨੇ ਇਹ ਹਾਲ ਹੋਆ
ਹਾਂਜੀ, ਇਹ ਤਾਂ, ਬਿਲਕੁਲ ਸਹੀ ਕਹਿ ਰਹੇ ਹੋ ਸੱਚੀ ਚ ਸਾਡੇ ਘਰ ਦੀ ਕੁਛ -ਕੁਛ ਲੋਕਾਂ ਦਾ ਹੀ ਉਹ ਹਾਲ ਹੈ ਜਿਵੇਂ ਕਿ, ਬੱਚੇ, ਬੱਚੇ ਹੈ ਨਾ ਉਹ ਸਾਡੇ ਨਾਲ ਨਹੀਂੀ ਬਹਿਣਾ ਚਾਹੁੰਦੇ ਉਹ ਥੋੜਾ ਵੱਖਰੇ ਹੋ ਕੇ, ਆਪਣਾ ਫੋਨ ਲੈ ਕੇ ਬੈਠ ਬੈਠਦੇ ਨੇ
ਬਿਲਕੁਲ, ਹਾਂਜੀ, ਉਹ ਹ ਨਾ ਕਿ ਮਤਲਬ, ਇੱਕ ਦੂਸਰੇ ਦੇ ਕੋਲ ਬੈਠ ਕੇ, ਕੋਈ ਹਾਲ ਚਾਲ ਨੀ ਪੁੱਛਦਾ ਕੋਈ ਆਪਣੇ ਦੁੱਖ ਸੁੱਖ ਦੀ ਗੱਲ ਨੀ ਕਰਨੀ, ਬਸ ਫੋਨਾਂ ਦੇ ਵਿੱਚ ਲੱਗੇ ਰਹਿੰਦੇ, ਨੇ ਕੋਲ ਬੈਠਾ ਕੋਈ ਵੀ ਉਹਨੂੰ ਇਹ ਵੀ ਦੇਖਣਾ, ਕਿ ਤੈਨੂੰ ਕੋਈ ਤਕਲੀਫ਼ ਪੁਛ ਆਪਣੇ ਫੋਨ ਚ ਮਸਤ ਰਹਿੰਦੇ ਆ ਇਹ ਹਾਲ ਹੈਗਾ ਬਸ
ਹਾਂਜੀ ਸਹੀ਼।
ਤੁ ਹੈਲੋ
ਹਾਂਜੀ, ਹਾਂਜੀ।
ਹਾਂਜੀ ਮੈਂ ਕਿਹਾਿਆ ਤੁਹਾਡੇ ਘਰ ਫੋਨ ਜ਼ਿਆਦਾ ਦੇਖਦੇ ਹੈ ਜਾਂ ਠੀਕ ਘੱਟ ਹੀ ਹੈ।
ਨਹੀਂ ਸਾਡੇ ਬ ਮੇਰਾ ਬੇਟਾ ਹੈ ਨਾ ਉਹ ਬਹੁਤ ਜ਼ਿਆਦਾ ਫੋਨ ਦੇਖਦੇ ਆ ਉਹਨੂੰ ਡਾਂਟਦੇ ਵੀ ਬੜਾ ਉਹ ਛੋਟਾ ਬੇਟਾ ਉਹ ਵੀ ਦੇਖਦਾ ਪਰ ਉਹ ਅੱਜ ਜਦੋਂ ਸਕੂਲ ਜਾਏ ਨਾ ਤਾਂ ਤੇ ਜਿਆਦਾ ਵਧੀਆ ਰਹਿੰਦਾ ਤੇ ਸਕੂਲੋਂ ਆਜੇ ਫੇਰ ਤੇ ਉਹ ਬਿੱਲੀਆਂ ਵਾਂਗਰ ਲੱਭਦਾ ਫੋਨ ਨੂੰ ਕਿੱਥੇ ਆ ਫੋਨ ਮੰਮੀ ਦਾ ਫੋਨ਼ ਮੈਂ ਫਟਾਫਟ ਫੋਨ ਦੇਖਾਂ, ਉਹਦੇ ਚ ਕੁੱਛ ਜਿਵੇਂ ਕੁਛ ਆ ਗਿਆ ਹੁੰਦਾ ਨਾ ਬੱਚੇ ਅੱਜ ਕੱਲ੍ਹ ਹੋ ਗਏ
ਬਿਲਕੁਲ ਮੇਰਾ ਵੀ ਬੇਟਾ ਬੇਟਾ ਹੈ ਉਹ ਵੀ ਏਦਾਂ ਹੀ ਕਰਦਾ ਹੈ ਉਹ ਉਹਨੂੰ ਤਾਂ ਇੰਨਾ ਮਤਲਬ ਸਮਝਾਏਗਾ ਵੀ, ਇਹ ਡਾਂਟਦੇ ਵੀ ਹਾਂ ਪਰ ਉਹ ਮੰਨਦਾ ਨੀ। ਫੋਨ ਤੋਂ ਫੋਨ ਲੈਣ ਤੋਂ ਨਾ ਸਾਰਾ ਦਿਨ ਕਹੇਗਾ ਮੈਂ ਫੋਨ ਵੀ ਵੇਖੀ ਜਾਵਾਂ ਵੇਖੀ ਜਾਵਾਂ ਅੱਖਾਂ ਵੀ ਖ਼ਰਾਬ ਕਰਨ ਲਈ ਵੇਖ ਵੇਖ ਕੇ
ਹਾਂਜੀ, ਉਹ ਨਾ ਆਪਣਾ ਪਰਸਨਲ ਫੋਨ ਫੋਨ ਮੰਗਦਾ ਵਾ, ਮੈਂ ਕਿਹਾ ਨਹੀਂ ਬੇਟਾ ਹਜੇ ਨੀ ਦੇਣਾ। ਜਦੋਂ ਤੁਸੀਂ ਟੈਂਨਥ ਪਾਸ ਕਰ ਲਓਗੇ ਉਸ ਤੋਂ ਬਾਅਦ ਦਵਾਂਗੇ, ਤੁਹਾਨੂੰ ਪਰ ਉਹ ਜਿੱਦ ਬ ਨਹੀਂ ਕਰਦਾ ਮੇਰਾ ਫੋਨ ਨੀ ਛੱਡਦਾ ਅੱਛਾ ਹੂ ਹੁਣ ਸਕੂਲ ਗਿਆ ਵੇ ਤੇ ਥੋੜਾ ਆਰਾਮ ਕਿ, ਮੈਨੂੰ ਫੋਨ ਚਲਾਉਣ ਲਈ ਥੋੜਾ ਮਿਲ ਜਾਂਦਾ। ਨਹੀਂ ਤੇ ਘਰ ਬਿਲਕੁਲ ਨਹੀਂ ਮਿਲਦਾ ਕੁਛ ਉਹਦੀਆਂ ਕਲਾਸਾਂ ਵੀ ਲੱਗਦੀਆਂ ਨੇ ਤਾਂ ਕਰਕੇ ਉਹ ਫੋਨ ਮੈਨੂੰ ਘੱਟ ਦਿੰਦਾ ਹੈ।
ਹਮ।
ਹਾਂਜੀ।
ਠੀਕ ਹੈ ਜੀ ਫਿਰ ਬਾਅਦ ਚ ਕਰਾਂਗੇ ਤੁਹਾਡੇ ਨਾਲ